ਜੀਤ ਹਾਲ ਏ। ਕੁਲਜੀਤ ਕੀ ਹਾਲ-ਚਾਲ?
ਹੈਲੋ
ਹਾਂਜੀ ਕੁਲਜੀਤ ਕੀ ਹਾਲ-ਚਾਲ ਏ?
ਵਧੀਆ ਨਵਰੂਪ ਤੂੰ ਦੱਸ ਕਿਵੇਂ ਆਂ?
ਹਾਂ ਮੈਂ ਵੀ ਵਧੀਆ ਹੈਗੀ ਆਂ, ਅੱਛਾ ਦੱਸ ਕਿੰਨਾ ਕੁ ਟਾਈਮ ਹੈਗਾ। ਅੰਬਾਲੇ ਜਾਣ ਨੂੰ ਸੋਚ ਰੀ ਆਂ ਥੋੜ੍ਹੀ ਜੀ ਖਰੀਦਾਰੀਆਂ ਕਰਨੀਆਂ ਸੀ। ਤਾਂ ਥੋੜੇ ਨਵੇਂ ਕੱਪੜੇ ਲੈਣੇ ਹੈਗੇ ਨੇ ਹਾਂ ਵਿਆ-ਵਿਉ ਆ ਰੇ ਹੈਗੇ ਨੇਂ। ਤੇ ਫਿਰ ਅੰਬਾਲੇ ਤੋਂ ਤਾਂ ਬੋਤ ਵਧੀਆ ਹੁੰਦੀ ਨਾ ਸ਼ੋਪਿੰਗ ਤੇ ਚੱਲੇਗੀਂ ਮੇਰੇ ਨਾਲ।
ਹਾਂ ਚੱਲ ਯਾਰ ਚੱਲਾਂਗੀ, ਮੈਂ ਤਾਂ ਵੇਲੀ ਆ ਉਵੇਂ ਵੀ ਮੈਂ ਵੀ ਲੈਣੇ ਨੇ।
ਅੱਛਾ ਤੂੰ ਵੀ ਲੈਣੇ ਹੈਗੇ ਨੇ, ਅੱਛਾ ਤਾਂ ਮੈਂ ਉੱਥੇ ਟਾਈਮ ਲੱਗ ਜਾਣਾ ਹੈਗਾ। ਮੈਂ ਸੋਚ ਰੀ ਆਂ ਪੈਲੇ ਤਾਂ ਅਸੀਂ ਚੱਲੀਏ ਆਹੋ ਸਿੱਧਾ ਪੈਲੇ ਚੱਲਾਂਗੇ ਅੰਬਾਲਾ ਸਿਟੀ। ਕਿਉਂਕਿ ਤੈਨੂੰ ਪਤਾ ਉੱਥੇ ਪੀੜਾ ਜ਼ਿਆਦਾ ਹੁੰਦ ਦੀਆਂ ਨੇ ਤਾਂ ਟੋਕਨ-ਟੂਕਨ ਵੀ ਅੱਜ-ਕੱਲ ਮਿਲਦੇ ਹੈਗੇ ਨੇ ਤੇ ਲਾਈਨ ਸਾਰੇ ਵੇ ਭੇਜਦੇ ਹੈਗੇ ਨੇ ਬੋਤ ਟਾਈਮ ਲੱਗਦਾ ਹੈਗਾ ਤੇ ਓ ਮੈਂ ਓ ਮੈਂ ਤਾਂ ਕੁਛ ਓ ਸੂਟ ਵੀ ਲੈਣੇ ਹੈਗੇ ਨੇ, ਥੋੜ੍ਹੀ ਜੀ ਸਾੜੀਆਂ ਵੀ ਲੈਣੀਆਂ ਹੈਗੀਆਂ ਨੇ। ਕਈ ਫੰਕਸ਼ਨ ਹੈਗੇ ਨੇ ਤੇ ਘਰ ਦੇ ਹੈਗੇ ਨੇ ਤੇ ਕੁਛ ਦੇਣ ਲੈਣ ਦੇ ਕੱਪ ਕੱਪੜੇ ਵੀ ਲੈਣੇ ਹੈਗੇ ਨੇ ਤੇ ਫਿਰ ਤੇ ਜੇੜੇ ਥੋੜ੍ਹੇ ਜੇ ਆਪਣੇ ਵਾਸਤੇ ਹੈਗੇ ਨੇ ਓ ਓ ਹੋਰ ਦੁਕਾਨਾਂ ਤੋਂ ਮਿਲਣੇ ਹੈਗੇ ਨੇ। ਤੇ ਦੇਣ-ਲੈਣ ਦੇ ਕੱਪੜੇ ਨਾ ਅੰਦਰ ਜੇੜੀ ਮਾਰਕੀਟ ਹੈਗੇ ਓ ਓਥੋਂ ਜ਼ਿਆਦਾ ਵਧੀਆ ਮਿਲਦੇ ਹੈਗੇ ਨੇ ਤੇ ਮੈਨੂੰ ਨਾ ਦੋ-ਚਾਰ ਹੈਗੇ ਨੇ ਜੇੜੇ ਦੁਕਾਨਾਂ ਤੋਂ ਮੈਂ ਲੈਂਣੀ ਆਂ ਨਾ ਜਾਣ ਪਛਾਣ ਹੈਗੀ ਐ ਤੇ ਮੇਰੇ ਕੈਣ ਦਾ ਮਤਲਬ ਟਾਈਮ ਚੰਗਾ ਲੱਗ ਜਾਣਾ ਹੈਗਾ ਤੇ ਫਿਰ ਤੂੰ ਉਸ ਸਾਬ ਨਾਲ ਟਾਈਮ ਕੱਢ ਕੇ ਚੱਲੀ।
ਅੱਛਾ ਕੋ ਈ ਤੇ ਗੱਲ ਨੀ ਪਤਾ ਕੀ ਅਸੀਂ ਵੀ ਘੁੰਮਣ ਜਾਣਾ ਐ ਨਾ। ਤਾਂ ਕਰਕੇ ਮੈਂ ਤਾਂ ਆਪ ਸੋਚਦੀ ਸੀ ਵੀ ਨਾ ਕੁਛ ਕੱਪੜੇ-ਕੁਪੜੇ ਲੈ ਲਾ ਥੋੜੇ ਬੋਤ ਹੈਂ ਘੁੰਮਣ ਵਾਸਤੇ ਤੇ ਫੇਰ ਮੈਂ ਤਾਂ ਸੋਚਦੀ ਸੀ ਕਿਨੂੰ ਲੈ ਕੇ ਜਾਵਾਂ। ਕਿਨੂੰ ਲੈ ਕੇ ਜਾਵਾਂ ਇਹ ਤਾਂ ਬੋਤ ਵਧੀਆ ਗੱਲ ਹੋਈ ਵੀ ਤੂੰ ਹੀ ਮੈਨੂੰ ਕੈਅ ਤਾ ਵੀ ਅਪ ਆਪਾਂ ਜਾਣਾ ਤੇ ਨਾਲ ਦੀ ਨਾਲ ਮੈਂ ਵੀ ਸ਼ੋਪਿੰਗ ਕਰ ਲਾਂਗੀ।
ਹਾਂ ਹਾਂ ਆਈਔ ਤਾਂ ਤਾਂਹੀਂ ਤਾਂ ਮੈਂ ਕੈਅ ਰੀ ਹੈਗੀ ਆਂ। ਕੀ ਮੈਂ ਕੇਆ ਚੱਲ ਤੇਰੇ ਨਾਲ ਚੱਲੇਆਂ ਸਲਾਅ ਵੀ ਹੋ ਜਾਂਦੀ ਹੈਗੇ ਕਈ ਵਾਰ ਕੀ ਹੁੰਦਾ ਕੇ ਕੱਪੜਾ ਖੁਦ ਨੂੰ ਪਸੰਦ ਆ ਰੇਆ ਹੁੰਦਾ ਹੈਗਾ ਤੇ ਨਾ ਫੇਰ ਬਾਦ ਵੇਚ ਘਰ ਆਓ ਤੇ ਫੇਰ ਓ ਕੀਸੇ ਨੂੰ ਹੋਰ ਨੂੰ ਪਸੰਦ ਨੀ ਆਂਦਾ ਦਾ-ਦਾ ਹਨਾ ਤੇ ਹਾਂ ਤੇ ਹਾਂ ਤੇ ਮੇਰੀ ਨਾ ਹੁਣੇ-ਹੁਣੇ ਨਾ ਫਰੈਂਡ ਵੀ ਆਈ ਹੈਗੀ, ਤੇ ਓ ਪਤਾ ਨੀ ਕੀਨਾ ਕੁ ਤੇ ਆਹੋ, ਤੇ ਓ ਮੈਂ ਓਨੂੰ ਥੱਲੇ ਲੈਣ ਚਲੀ ਹੈਗੀ ਆਂ ਤੇ ਓਨੂੰ ਵੀ ਪੁੱਛਨੀ ਆਂ ਓਦੇ ਨਾਲ ਚੱਲੇਗੀ ਤੇ ਮੈਂ ਓਨੂੰ ਵੀ ਕਾਂਗੀ ਤੇ ਫੇਰ ਸਾਡੇ, ਆਂ ਹਾਂ-ਹਾਂ-ਹਾਂ, ਹਾਂ ਤੇ ਫੇਰ ਹੋਰ ਮਜ਼ਾ ਵੀ ਔਣਾ ਹੈਗਾ ਤੇ ਆਹੋ ਤੇ ਫੇਰ ਸਾਰਾ ਕੁਛ ਕੰਮ ਵਧੀਆ ਹੋ ਜਾਂਦਾ ਹੈਗਾ ਤੇ ਹਾਂ ਠੀਕ ਹੋ ਜੇਗਾ
ਫੇਰ, ਆਪਾਂ ਦੋਵੇਂ ਸਲਾਅ ਕਰ ਲਾਂਗੇ ਤੇ ਨਾ ਸਾਰਾ ਸਮਾਨ ਅਪਣਾ ਪੈਂਲਾਂ ਈ ਲਿਖ ਲੀਂ ਵੀ ਤੂੰ ਕੀ-ਕੀ ਲੈਣਾ ਐ ਪਤਾ ਕੀ ਯਾਰ ਓਥੇ ਜਾ ਕੇ ਨਾ ਕਈ ਵਾਰ ਪਤਾ ਕੀ ਹੁੰਦਾ ਫੇਰ ਬਾਜ਼ਾਰ ਚ ਜਾ ਕੇ ਆਪਾਂ ਸੋਚ ਦੇ ਆਂ ਓਏ ਏ ਤਾਂ ਰੈ ਗੇਆ ਲੈਣਾ ਏ ਤਾਂ ਰੈ ਗੇਆ ਲੈਣਾ ਤੇ ਦੋ-ਤਿੰਨ ਬੰਦੇ ਹੋਵੇ ਨਾ ਅਸੀਂ ਗੱਲਾਂ ਗੱਲਾਂ ਚ ਭੂਲ ਜਾਂਦੇ ਨੇ ਵੀ ਹਾਂ ਕੀ ਲੈਣੈ ਕੀ ਲੈਣੈ
ਆਹੋ
ਹਨਾ।
ਆਹੋ ਹੋਰ ਕੀ ਜੀਨਾ ਵੀ ਸਾਡੇ ਕੋਲ ਟਾਈਮ ਹੋਗਾ ਨਾ ਤੇ ਬਾਕੀ ਵੀ ਅਸੀਂ ਚੀਜ਼ਾਂ ਲੈਣੀਆਂ ਹੈਗੀਆਂ ਨੇ
ਹਾਂ ਤੇ ਆਪਾਂ ਜਾਵਾਂਗੇ ਕੀਵੇਂ ਯਾਰ।
ਓ ਤਾਂ ਫੇਰ ਆਪਣੇ ਕੋਲ ਗੱਡੀ ਡਰਾਈਵਰ ਹੈਗਾ ਨਾ ਤੇ ਅਸੀਂ ਓਦੇ ਤੇ ਚਲੇ ਜਾਣਗੇ ਫੇਰ ਓ ਸਾਨੂੰ ਨਾਲ ਲੈ ਵੀ ਜਾਏਗਾ ਫੇਰ ਨਾਲੇ ਕੀ ਹੁੰਦਾ ਐ ਕੀ ਪੀਛੋਂ ਸਮਾਨ ਏਕ ਜਗਾ ਤੋਂ ਲੋ ਤੇ ਤੁਸੀਂ ਓ ਰੱਖਣਾ ਵੀ ਹੁਨ ਮੈ ਹੈਗਾ ਹਨਾ।
ਹਾਂ ਓਹੀ ਤੇ ਨਾ ਤਾਂ ਹੀ ਤੇ ਮੈਂ ਪੁੱਛੇਆ ਵੀ ਆਣ-ਜਾਣ ਦਾ ਵੀ ਤਾਂ ਵੇਖਣਾ ਪੈਣਾ ਨਾ ਸਾਨੂੰ, ਵੀ ਕੀਵੇਂ ਜਾਣਾ ਕੀਵੇਂ ਨੲ ਈ ਜਾਣਾ। ਏ ਤਾਂ ਗੱਲ ਹੈ।
ਹਾਂ ਓਦੇ ਤੋਂ ਕੋਈ ਨੀ ਚਿੰਤਾ ਕਰ ਹਾਂ ਓ ਮੈਂ ਸਾਰਾ ਕਰ ਲੂੰਗੀ ਹਾਂ ਠੀਕ ਹੈਗਾ ਤਾਂ ਤੂੰ ਬਸ ਓ ਚੱਲਣ ਦੀ ਤਿਆਰੀਆਂ ਕਰਨੀਆਂ ਹੈਗੀਆਂ ਨੇ।
ਹਾਂ ਤੇ ਯਾਰ ਤੂੰ ਤੈਨੂੰ ਪਤਾ ਐ ਕੁਛ ਕੇਵੇਂ ਦੇ ਸੂਟ ਲੈਣੇ ਨੇ ਕੀਨੇ ਦੇ ਨਈ ਮੈਨੂੰ ਵੀ ਦੱਸਦੇ ਨਾ ਥੋੜੇ-ਬੋਤੇ ਮੈਂ ਤਾਂ ਦੇਖ ਘੁੰਮਣ ਜਾਣ ਵਾਸਤੇ ਲੈਣੇ ਨੇ ਨਾ ਤੇ ਫੇਰ ਮੈਨੂੰ ਤੂੰ ਦੱਸਦੀ ਓਥੇ ਕੀ ਵੀ ਕੀਵੇਂ ਦੇ ਕੀਵੇਂ ਦੇ ਨਈ ਹੈਗੇ ਤੈਨੂੰ ਜਾਦਾ ਪਤਾ ਲੇਨ ਦਾ ਮੈਨੂੰ ਘੱਟ ਪਤਾ ਐ।
ਹਾਂ-ਹਾਂ ਨਈ-ਨਈ ਓ ਮੈਂ ਕਰ ਲਾਂਗੀ ਤੇ ਓਥੋਂ ਤੋਂ ਬਸ ਸਈ ਹੈਗਾ ਤੂੰ ਤਾਂ ਬਸ ਟਾਈਮ ਈ ਕੱਢਣਾ ਹੈਗਾ।
ਹਾਂ-ਹਾਂ ਹਾਂ-ਹਾਂ ਕੋਈ ਨੀ ਤੂੰ ਮੈਨੂੰ ਵਧੀਆ ਚੇ ਕੱਪੜੇ-ਕੁਪੜੇ ਦਵਾ ਦੀ ਬਸ ਹੋਰ ਤੇ ਕੋਈ ਹੈਗਾ ਈ ਨੀ ਕੰਮ ਕੁਰ ਬਸ ਮੈਨੂੰ ਤਾਂ ਕੱਪੜੇ ਈ ਲੈਣੇ ਨੇ।
ਹਾਂ-ਹਾਂ ਨੀ-ਨੀ ਓ ਤਾਂ ਮੇਲ ਕੇ ਅਸੀਂ ਕਰਾਂਗੇ ਤੇ ਦੋਨਾਂ ਦਾ ਹੀ ਕੰਮ ਚੱਲ ਜੂਗਾ। ਤੇ ਏਦੈ ਚ ਕੀ ਹੈਗਾ ਕੀ ਅਸੀਂ ਦੋਨੋਂ ਜਾਵਾਂਗੇ ਸਲਾਅ ਹੋ ਜਾਂਦੀ ਹੈਗੀ ਓ ਪੈਂਲਾਂ ਹਨਾ ਓ ਏਨੀ ਮੱਤ ਮਾਰ ਦੀਂਦੇ ਹੈਗੇ ਨਾ ਕਈ ਵਾਰ ਕੈ-ਕੈ ਕੇ ਨਈ ਜੀ ਏ ਵਧੀਆ ਹੈਗਾ ਵਧੀਆ ਹੈਗਾ ਤਾਂ ਤੁਸੀਂ ਜੇੜਾ ਹੈਗਾ ਓ ਸੋਚਦੇ ਹੋ ਕੇ ਨਈ-ਨਈ ਸਾਨੂੰ ਸਹੀ ਦੱਸ ਰਿਆ ਗਲਤ ਦੱਸ ਰਿਆ ਹੈਗਾ ਕਿ ਸਮਝ ਨੀ ਆਂਦੀ ਤਾਂ ਐਵੇਂ ਲੱਗਦਾ ਕਿ। ਅਸੀਂ ਆਪਣਿਆਂ ਤੋਂ ਕਰੀਅਰ ਮਾੜਾ ਜਾ ਹਨਾ।
ਹਾਂ ਹਾਂ, ਏ ਤਾਂ ਗੱਲ ਹੈ। ਹਾਂ।
ਹੂੰ।
ਏ ਤਾਂ ਗੱਲ ਹੈ ਤੇ ਨਾ ਵਾਰ ਵਾਰ ਤੇ ਯਾਰ ਇੰਨੀ ਗਰਮੀ। ਬਾਜ਼ਾਰ 'ਚ ਵੀ ਨੀ ਜਾਇਆ ਜਾਂਦਾ ਨਾ ਤਾਂ ਕਰਕੇ ਵੀ ਤਾਂ ਬਸ ਇੱਕ ਇਹੀ ਐ। ਟੈਮ ਤੇ ਫਿਰ ਵੀ ਬੰਦੇ ਕੋਲ ਹੋਵੇ ਪਰ ਇਹ ਗਰਮੀ ਨੀ ਨਿਕਲਣ ਦਿੰਦੀ ਫਿਰ ਬੰਦੇ ਨੂੰ।
ਹਾਂ।
ਕਿਵੇਂ ਜਾਵੇ, ਹੁਣ ਵੀ ਵੇਖੀਏ ਆਪਾਂ ਨੂੰ ਆਪਾਂ ਨਾ ਸ਼ਾਮੀ ਚੱਲਾਂਗੇ ਯਾਰ ਥੋੜ੍ਹਾ ਜਾ ਧੁੱਪ ਧਾਪ ਕੰਮ ਹੋ ਜਾਂਦੀ ਐ ਫੇਰ ਜਾਵਾਂਗੇ। ਇੰਨੀ ਜਿਆਦਾ ਧੁੱਪ ਤੇਜ ਤਾਂ ਜਾਇਆ ਵੀ ਨੀ ਜਾਣਾ ਓਥੀ ਚੱਕਰ ਖਾ ਕੇ ਡਿੱਗ ਪੈਣਾ।
ਸਈ ਗੱਲ ਹੈਗੀ ਐ ਹਾਂ।
ਜਗ੍ਹਾ ਆਪੇ ਡਾਕਟਰ ਕੋਲ ਜਾ ਕੇ ਬੈਠੀਏ ਉੱਥੇ,
ਸਈ ਗੱਲ ਹੈਗੀ ਹਾਂ ਹਾਂ ਹਾਂ।
ਖੁਲ੍ਹੀਆਂ ਬੋਤਲਾਂ ਲੈ ਲਈ। ਹਾਂ, ਤੈਨੂੰ ਫੇਰ ਪਾਣੀ ਦੀ ਪਿਆਸ ਵੀ ਬੜੀ ਛੇਤੀ ਲੱਗਦੀ ਆ ਉੱਥੇ ਮੈਂ ਤੈਨੂੰ ਕਿੱਥੇ ਕਿੱਥੇ ਲੈ ਕੇ, ਫਿਰਾਂਗੀ ਪਾਣੀ ਪਿਲੋਣ ਪਿੱਛੇ ਵੀ ਹਾਂ,
ਸਹੇਲੀ ਲਿਜਾਣ ਦਾ ਆਪਣੇ ਨੂੰ ਤਾਂ ਸੋਚ ਸੋਚਣਾ ਨੀ ਪੈਂਦਾ ਹੈਗਾ ਤੇ ਬਸ ਲੈ ਜਾ ਤਾਂ ਸਾਰਾ ਧਿਆਨ ਤੂੰ ਈ ਰੱਖਦੇ ਨੇ ਹੈਗਾ ਨੀ ਮੈਂ, ਠੀਕ ਐ, ਮੈਂ ਵੀ ਰੱਖ ਲਾਂਗੀ ਤੂੰ ਵੀ ਇਕ ਰੱਖ ਲੀ ਨਾਲ ਬੋਤਲ ਨਾ। ਓ ਤੇ ਵੈਸੇ ਤਾਂ ਓ ਪਾਣੀ ਪੂਣੀ ਉਹ ਸਰਵ ਸਰਵ ਕਰਦੇ ਹੈਗੇ ਨੇ ਉਹਨਾਂ ਨੂੰ ਵੀ ਪਤਾ ਕਹਿ ਇੰਨਾ ਟਾਈਮ ਲੱਗਦਾ ਹੈਗਾ ਪਰ ਪਤਾ ਫੇਰ ਆਪਣੀ। ਚੀਜ਼ ਹੋਵੇ ਰਸਤੇ ਚ ਵੀ ਜ਼ਰੂਰਤ ਪੈ ਜਾਂਦੀ ਹੈਗੀ ਏ ਤੇ ਕਿਸੇ ਕੋਲ ਨਾ ਮੰਗਣੇ। ਫਿਰ ਤਾਂ ਨਾ ਠੀਕ ਈ ਹੈਗੀ ਏ। ਹਾਂ ਹੂੰ, ਇਸ ਵਾਸਤੇ ਚੱਲ ਏ ਤਾਂ ਏ ਮੈਨੂੰ ਨੂੰ ਸੰਘਿਆ ਯਾਦ ਕਰਾਇਆ ਹੈਗਾ ਤੇ ਫਿਰ ਕਰ ਲਾਂਗੇ ਹੈ!
ਹਾਂ, ਕੋਈ ਗੱਲ ਨੀ ਤੂੰ ਮੈਨੂੰ ਦੱਸਦੀ ਤੇ ਫੇਰ ਆਪਾਂ ਕੱ ਠੇ ਚੱਲਾਂਗੇ ਤੇ ਜਿਹੜੀ ਵੀ ਤੇਰੀ ਸਹੇਲੀ ਨੇ ਨਾਲ ਜਾਣਾ ਉਹਨਾਂ ਨੂੰ ਵੀ ਪੁੱਛ ਲੀ ਪਤਾ ਕੀ ਯਾਰ ਬਾਰ ਬਾਰ ਤੇ ਜਾਇਆ ਨੀ ਜਾਂਦਾ ਫਿਰ, ਸਾਰੀਆਂ ਬਾ ਚ ਪਤਾ ਕੀ ਕਹਿੰਦੀਆਂ ਨੇ ਜਦੋਂ ਆਪ ਸੋਹਣੇ ਸੋਹਣੇ ਜੇ ਕੱਪੜੇ ਲੈ ਲੈਂਦੇ ਨੇ ਕਿ ਤੂੰ ਮੈਨੂੰ ਨੀ ਦੱਸਿਆ ਤੂੰ ਮੈਨੂੰ ਨੀ ਦੱਸਿਆ। ਤੇ ਹੁਣ ਤੂੰ ਪਹਿਲਾਂ ਈ ਸਾਰਿਆਂ ਨੂੰ ਦੱਸਦੀ ਵੀ ਕਿੰਨੇ- ਕਿੰਨੇ ਚੱਲਣਾ ਕਿੰਨੇ-ਕਿੰਨੇ ਨੀ। ਕਿ ਕੱਲ ਨੂੰ ਕੋਈ ਸਾਨੂੰ ਤੇ ਨਾ ਕਹੇ ਵੀ ਤੁਸੀਂ ਦੱਸਿਆ ਨੀ ਤੁਸੀਂ ਲੈ ਕੇ ਨੀ ਗਏ। ਹੁਣ ਤੇ ਗਰਮੀਆਂ ਦੇ ਕੋਟਨ ਦੇ ਕੱਪੜੇ ਬੜੇ ਸੋਹਣੇ-ਸੋਹਣੇ ਆਏ ਹੋਣੇ ਸੂਟ। ਹਨਾ ਹਾਂ ਓਹੀ ਤੇ ਨਾ ਫੇਰ, ਪਹਿਲਾਂ ਈ ਦੱਸਦਾਂ ਆਪਾਂ ਜਿਹੜੀ-ਜਿਹੜੀ ਨੇ ਜਾਣਾ।
ਹੂੰ, ਹਾਂ-ਹਾਂ, ਹਾਂ-ਹਾਂ, ਹਾਂ।
ਜਾਣਾ ਤੇ ਫੇਰ ਆਪਾਂ ਦੋਵੇਂ ਚੱਲਾਂਗੇ ਬਸ।
ਹਾਂ ਨਈ ਨਈ, ਅਸੀਂ ਲੈ ਕੇ ਚੱਲਾਣਾ ਹੈਗਾ ਹਾਂ ਨਾਲ ਲੈ ਕੇ। ਕੇ ਚੱਲਣਾ ਕੇ ਅਸੀਂ ਹਾਂ ਸਾਰਿਆਂ ਨੂੰ ਤੇ ਚੰਗਾ ਹੈਗਾ ਤੈਨੂੰ ਅਸੀਂ ਇਕੱਠੇ ਕਰ ਲਾਂਗੇ ਨਾ। ਤੇ ਫੇਰ ਕੀ ਕਹਿੰਦੇ ਨੇ ਅਸੀਂ ਹਾਂ ਇਕੱਠੇ, ਚੱਲਾਂਗੇ ਨਾ ਫਿਰ ਤੇ ਫਿਰ ਤਿੰਨਾਂ ਦੀ ਸਲਾਹ ਵੀ ਹੋਜੇਗੀ ਤੇ ਤਿੰਨੋ ਅਸੀਂ ਇਕੱਠੇ ਵੀ ਜਾ ਪਾਵਾਂਗੇ ਤਾਂ ਫੇਰ ਤਿੰਨੋ ਈ ਲੈ ਲਾਂਗੇ ਫਿਰ ਤਿੰਨੋ ਇੱਕ ਵਰਗੇ ਸੂਟ ਪਾ ਕੇ ਜਾਵਾ ਜਵਾਂਗੇ ਬਜ਼ਾਰ ਤੇ ਕਾਲਜ ਹੈਂ। ਮਜ਼ਾ ਆਉਗਾ ਦੇਖਣ ਵਿੱਚ, ਸਾਰੇ ਵੇਖ ਕੇ ਕਹਿਣਗੇ ਕਿੱਥੋਂ ਲੈ ਕੇ ਆਏ ਹੋ।
ਤੇ ਜਦੋਂ ਨਵੇਂ-ਨਵੇਂ ਜੇ ਕੱਪੜੇ ਪਾਂਦੇ ਨੇ ਇੰਨਾਂ ਚੋ ਓ ਹੁੰਦਾ ਏ ਸਾਨੂੰ ਵੀ ਹਾਂ ਅੱਜ ਤੇ ਨਵਾਂ ਕੱਪੜਾ ਪਾ ਕੇ ਕੇ ਜਾਣ ਲੱਗੇ ਨਹੀ ਹੈਨਾ।
ਹਾਂ ਤੇ ਫੇਰ ਹੋਰ ਅਗਲੇ ਚਾਰ-ਪੰਜ ਮਹੀਨਿਆਂ ਦੇ ਛੁਟ ਟੀ ਹੋ ਜਾਣੀ ਹੈਗੇ ਏ, ਨਵੀਂ ਵਰਾਇਟੀ ਵੀ ਆਈ ਹੋਈ ਹੈਗੀ ਅੱਗੇ ਸਾਡੇ ਘਰ ਤਾਂ ਪਰਿਵਾਰ ਚ ਹੈਨਾਂ ਕਈ ਇੱਕ-ਦੋ ਜਣੇਯਾ ਦੇ ਵਿਆਹ ਹੈਗੇ ਨੇ, ਇੱਕ-ਦੋ ਜਨੇਯਾ ਦੀ ਸਗਾਈਆਂ ਨੇ, ਰੋਕੇ ਹੋਣੇ ਹੈਗੇ ਨੇ। ਚਾਰ-ਪੰਜ ਬੱਚੇ ਹੈਗੇ ਨੇ ਜੇੜੇ ਬਿਲਕੁਲ ਈ ਵਿਆਵਾਂ ਵਾਲੀ ਉਮਰ ਦੇ ਹੈਗੇ ਨਾ ਫੇਰ ਤੁਆਨੂੰ ਪਤਾ ਹਰ ਹ ਓ-ਓ ਜੇੜੇ ਹੈਗੇ ਨੇ ਰਿਸ਼ਤੇਦਾਰ ਤਾਂ ਓਈਓ ਹੀ ਹੈਗੇ ਨੇ ਤਾਂ ਫੇਰ ਇਕੋ ਹੀ ਜਗਾ ਹੋਏ ਕੋਈ ਰਿਸ਼ਤੇਦਾਰ ਹੋਏ ਤਾਂ ਓ ਫੇਰ ਨਾ ਕੱਪੜੇ ਜੇੜੇ ਹੈਗੇ ਨ ਪਵੀਨ ਨਈ ਹੈਗੇ ਵਾਰ-ਵਾਰ ਹੈਨਾ ਏਸ ਆਸਤੇ ਨਵੇਂ ਕੱਪੜੇ ਕਿੰਨੇ ਈ ਚਾਈਦੇ ਹੈਗੇ ਨੇ। ਤੇ ਫੇਰ ਅੰਬਾਲਾ ਸਿਟੀ ਤੈਨੂੰ ਪਤਾ ਐ ਲੋਕੀ ਇੰਨੀ ਦੂਰ-ਦੂਰ ਤੋਂ ਸਹਾਰਨਪੁਰ ਤੋਂ, ਦਿੱਲੀ ਤੋਂ, ਕਿੱਥੋਂ-ਕਿੱਥ ਕਿਥੋਂ ਲੋਕ ਆਂਦੇ ਹੈਗੇ ਨੇ ਵਿਆਵਾ ਦੀ ਸ਼ੋਪ- ਪਿੰਗ ਕਰਨ ਨ ਏਨਾ ਵਧੀਆ ਕੱਪੜਾ ਮਿਲਦਾ ਹੈਗਾ ਏਨਾ ਵਧੀਆ। ਪੀੜਾਂ ਏਨੀਆਂ ਲੱਗੀਆਂ ਹੋਈਆਂ ਨੇ ਏਕ-ਏਕ ਸ਼ੋਅਰੂਮ ਵਿੱਚ ਸੌ-ਸੌ ਹੈਗੇ ਨੇ ਐ ਸੇਲਸ
ਤੁਆਨੂੰ ਅਪਣੇ ਏਰੀਏ ਦਾ ਪਤਾ ਹੁੰਦਾ ਐ ਕਿਵੇਂ ਦਾ ਕਿੱਥੋਂ ਕਿਵੇਂ ਦਾ ਕੱਪੜਾ ਮਿਲੇਗਾ। ਕਿਵੇਂ ਦਾ ਨਈ ਮਿਲੇਗਾ ਕੇੜੇ ਰੇਟ ਚ ਹੁਣ ਜੇੜੇ ਸਾਡੇ ਜਾਣਕਾਰ ਹੁੰਦੇ ਨੇ ਦੁਕਾਨ ਆਲੇ ਓਨਾਂ ਨਾਲ ਤੇ ਜਨਾਨੀਆਂ ਦਾ ਤਾਂ ਕੰਮ ਹੁੰਦਾ ਐ ਵੀ ਕਟਾ ਲੈਂਦੇ ਈ ਨੇ ਨਾ-ਨਾ ਕਰਕੇ ਐਵੇਂ ਦੇ ਨੀ ਏ ਐਵੇਂ ਦਾ ਨੀ ਜੇ ਕਿਸੇ ਐਵੇਂ ਦੀ ਦੁਕਾਨ ਤੇ ਜਾਈਏ ਵੀ ਜਿੱਥੇ ਆਪਾਂ ਨੂੰ ਪਤਾ ਨੀ ਹੁੰਦਾ ਫੇਰ ਉੱਥੇ ਕੋਈ ਫੈਦਾ ਨੀ ਹੈਗਾ ਨਾ ਜਾ ਕੇ ਵੀ
ਨਾ ਲੈਣੇ ਨੀ ਹੈਗਾ ਕੋਈ ਕੱਪੜਾ ਹੈਗਾ ਮਾੜਾ ਖਾਓ ਓੱਥੇ ਨੀ ਪਤਾ ਚੱਲਦਾ ਘਰ ਆ ਕੇ ਪਤਾ ਚੱਲਦਾ ਨੇੜੇ ਹੋਏ ਤਾਂ ਤੁਸੀਂ ਜਾ ਕੇ ਓਨੂੰ ਥੋੜ੍ਹੇ ਉਲਾਬਾਂ ਵੀ ਵੀ ਦੇ ਸਕਦੇ ਹੈਗੇ ਓ। ਕੈ ਵੀ ਸਕਦੇ ਹੈਗੇ ਓ ਤੇ ਨਾਲ ਓ ਸੁਣਦੇ ਵੀ ਹੈਗੇ ਨੇ ਕਿ ਨਜ਼ਦੀਕ ਰਹਿੰਦੇ ਨੇ ਸਾਡੀ ਗਾਕੀ ਖਰਾਬ ਹੋਈ ਕਿ ਅਸੀਂ ਐਵੇਂ ਗਲਤ ਨੀ ਕਰਨਾ। ਜੇ ਤੁਸੀਂ ਹੋਰ ਏਨੀ ਦੂਰੋਂ ਆਏ ਓ ਤਾਂ ਸੋਚਦੇ ਹੋ ਏਸ ਤੋਂ ਚੰਗਾ ਏਸ ਤੋਂ ਜਾ ਤਾਂ ਮੇਰਾ ਪੈਟਰੋਲ ਲੱਗ ਜਾਣਾ ਜਿੰਨਾ ਤੱਕ ਕਪੜਾ ਹੈਗਾ ਤੇ ਫੇਰ ਮੈਂ ਨਾ ਹੀ ਜਾਵਾਂ ਤੇ ਏਹ ਵੀ ਗੱਲ ਹੈਗੀ। ਤੇ ਫੇਰ ਏਸ ਆਸਤੇ ਸਾਨੂੰ ਤਾਂ ਸਭ ਤੋਂ ਵਧੀਆ ਹੈਗਾ ਅੰਬਾਲਾ ਸਿੱ ਟੀ ਜਾਈਏ ਚੁੱਪ ਕਰਕੇ ਤੇ ਆਪਣਾ ਸਾਰਾ ਖਰੀਦਦਾਰੀ ਕਰਕੇ
ਕੱਠੇ ਜਾਵਾਂਗੇ ਤੇ ਕੱਠੇ ਆਪਣੇ ਕੱਪੜੇ-ਕੁਪੜੇ ਲੈ ਆਵਾਂਗੇ ਬਾਰ-ਵਾਰ ਤੇ ਗਰਮੀ ਚ ਜਾਯਾ ਨੀ ਜਾਣਾ। ਤੇ ਜਿੰਨੇ ਵੀ ਤੂੰ ਕਰਨੇ ਨੇ ਮੈਂ ਤੈਨੂੰ ਦੱਸ ਦਾਂਗੀ ਸਾਰਾ ਕੁਛ ਆਪਣਾ ਜੇੜਾ ਵੀ ਕੰਮ ਕਾਰ ਏ ਤੇ ਮੈਂ ਤੈਨੂੰ ਟੈਮ ਦੱਸਦਾਂਗੀ ਵੀ ਇਸ ਟੈਮ ਚੱਲਾਂਗੇ ਮੈਂ ਨਾ ਇੱਕ ਵਾਰੀ ਥੋੜੀ ਜਿ ਘਰੇ ਸਲਾਹ ਕਰ ਲਾਂਗੀ ਨਾ ਵੀ ਕਿਵੇਂ ਕਰਨਾ ਐ ਤੇ ਫੇਰ ਤੇ ਮੰਮੀ ਹੋਰਾਂ ਦੇ ਵੀ ਸੂਟ ਸਾਟ ਹੋਣੇ ਨਾ ਹਾਂ ਫੇਰ ਮੈਂ ਓਵੀ ਪੁੱਛ ਲਾਂਗੀ ਜੇ ਏਨਾਂ ਨੇ ਵੀ ਲੈਣੇ ਹੋਏ ਏਨਾਂ ਦੀ ਵੀ ਮੈਂ ਸੂਟ ਸਾਟ ਲੈ ਆਵਾਂਗੀ‌ ਨਾਲ ਦੀ ਨਾਲ ਬਾਰ-ਬਾਰ ਤੇ ਨਈ ਜਾਯਾ ਜਾਣਾ।
ਆਹੋ ਆਹੋ ਤੇ ਅਸੀਂ ਚੱਲਾਂਗੇ ਨਾ ਤੇ ਅਸੀਂ ਸਵੇਰੇ ਚੱਲਣਾ ਦਸ ਵਜੇ ਕਿਉਂਕਿ ਤਾਨੂੰ ਪਤਾ ਓਥੇ ਤੱਕ ਛਾਮਾ ਛੂਮਾ ਲੱਗ ਜਾਨੀਆ ਹੈਗੀਆਂ ਨੇ ਟਾਈਮ ਬੋਤ ਲੱਗਦਾ ਹੈਗਾ ਜੇ ਏਕ ਦੁਕਾਨ ਤੇ ਨਾ ਪਸੰਦ ਆਯਾ ਸੀਂ ਦੂਜੀ-ਤੀਜੀ-ਚੌਥੀ ਆਪਣੀ ਤਸੱਲੀ ਕਰਕੇ ਆਣਾ ਜਲਦੀ ਐਵੇਂ ਪੈਸੇ ਅਸੀਂ ਖ਼ਰਾਬ ਕਰਕੇ ਸੱਟ ਕੇ ਨੀ ਆਣੇ ਹੈਗੇ ਤੇ ਏਸ ਆਸਤੇ ਪੂਰਾ ਟਾਈਮ ਕੱਡ ਕੇ ਚੱਲੀਏ ਆਪਣੇ ਘਰ ਘੁਰ ਦਾ ਕੰਮ ਨਿਪਟਾ ਲੀ ਸਵੇਰੇ-ਸਵੇਰੇ ਮੈਂ ਦਸ ਵਜੇ ਤੇਰੇ ਕੋਲ ਪੋਜ ਜਾਗੀ ਤਾਂ ਤੂੰ ਬਸ ਬੈਨਾ ਹੈਗਾ ਤੇ ਚੱਲਣਾ ਹੈਗਾ ਮੇਰੇ ਨਾਲ
ਠੀਕ, ਕੋਈ ਗੱਲ ਨੀ ਠੀਕ ਏ।
ਉਨਾਂ ਦਾ ਕਰ ਲੀ ਬੱਚਿਆਂ ਬੁੱਚਿਆਂ ਦਾ ਇੰਤਜ਼ਾਮ ਨਾ ਘਰ ਇਚ ਹੀ।
ਹਾਂ, ਹਾਂ, ਹਾਂ ਮੈਂ ਤਾਂ ਪਹਿਲਾਂ ਹੀ ਉਹਨਾਂ ਦਾ ਸਾਰਾ ਖਾਣਾ, ਰੋਟੀ-ਪਾਣੀ ਬਣਾਕੇ ਕੀ ਫੇਰ ਹੀ ਆਵਾਂਗੀ ਨਹੀਂ ਇਹਨਾਂ ਨੇ ਤਾਂ ਪਿੱਛੋਂ ਰੌਲੇ ਪਾ ਦੇਣੇ ਨੇ
ਹਾਂ, ਨਹੀਂ ਤੇ ਉਹ ਸ਼ਾਮ ਵੀ ਹੋ ਜਾਣੀ ਹੈਗੀ ਏ, ਸਾਨੂੰ ਆਉਂ ਆਦੇ-ਆਦੇ, ਉਹ ਵਿਚਾਰੇ ਬੱਚੇ ਕਿਧਰੇ ਭੁੱਖੇ ਭੁੱਖੇ ਬੈਠੇ ਉੱਠੇ ਰਹਿ ਇਹਨਾਂ ਨੇ ਤਾਂ ਫੇਰ ਬਾਹਰੋਂ ਹੀ ਔਡਰ ਕਰਦਾ ਰਹਿੰਨੇ, ਓਦੇ ਬਹੁਤ ਹੋ ਜਾਣੀ ਹੈਗੀ ਗੜਬੜਨਾ
ਹਾਂ, ਤੇ ਨਾ ਆਪਾਂ ਦਸ ਨੀ ਤੇ ਗਿਆਰਾਂ ਵੱਜ ਜਾਣੇ ਨੇ ਕੀ ਪਤਾ ਰੋਟੀ ਪਾਣੀ ਸਾਰਾ ਬਣਾ ਕੇ ਮੈਂ ਫੇਰ ਹੀ ਆਵਾਂਗੀ ਨਾ, ਤੇ ਆਪਾਂ ਚੱਲਾਂਗੇ ਪੱਕਾ
ਹਾਂ ਠੀਕ ਏ, ਚਲੋ ਚੰਗਾ ਫੇਰ ਹੈ ਹਾਂ ਆਹੋ ਹਾਂ, ਮੇਰੀ ਸਹੇਲੀ ਵੀ ਬੈਠੀ ਹੋਈ ਹੈ ਇੰਤਜ਼ਾਰ ਕਰ ਰਹੀ ਹੈਗੀ, ਉਹਨੂੰ ਵੀ ਪੁੱਛ ਲਾਂ ਅਤੇ ਫੇਰ ਬਸਂ ਤਿੰਨੋਂ ਫੇਰ ਬਣਾਉਦੇ ਹਾਂ, ਪ੍ਰੋਗਰਾਮ ਠੀਕ ਹੈ।
ਓਕੇ ਚੰਗਾ ਚੰਗਾ ਸਤਿ ਸ਼੍ਰੀ ਅਕਾਲ